ਸਤ ਸ਼੍ਰੀ ਅਕਾਲ ਜੀ। ਠੀਕ ਔ ਵਧੀਆ ਜੀ ਵਧੀਆ ਤੁਸੀਂ ਸੁਣਾਓ?
ਹਾਂਜੀ ਮੈਂ ਠੀਕ ਆ ਤੁਸੀਂ ਸੁਣਾਓ?
ਹੋਰ ਕੀ ਕਰ ਰਹੇ ਸੀ?
ਮੈਂ ਹੁਣੇ ਈ ਚਾਹ ਪਾਣੀ ਪੀ ਕੇ ਫ੍ਰਰੀ ਹੋ ਕੇ ਬੈਠੀ ਸੀ।
ਅੱਛਾ-ਅੱਛਾ ਮੈਂ ਕਿਹਾ ਕਾਫੀ ਚਿਰ ਹੋ ਗਿਆ ਤੁਵਾਡੇ ਨਾਲ ਗੱਲ ਨਹੀਂ ਹੋਈ ਸੀ ਤੇ ਮੈਂ ਕਿਹਾ ਚੱਲ ਅੱ
ਅੱਛਾ-ਅੱਛਾ, ਅੱਛਾ-ਅੱਛਾ ਚਲੋ ਵਧੀਆ ਕੀਤਾ ਯਾਦ ਤਾਂ ਕੀਤਾ ਸਾਨੂੰ।
ਹਾਂ ਹੋਰ ਸੁਣਾਓ ਘਰ ਪਰਿਵਾਰ ਸਭ ਕਿਵੇਂ ਆ?
ਹਾਂਜੀ ਸਭ ਠੀਕ ਨੇ ਤੁਵਾਡੇ ਘਰ ਸਭ ਠੀਕ ਨੇ?
ਪਾ ਜੀ ਬੱਚੇ ਬਜ਼ੁਰਗ ਸਭ ਕਿਵੇਂ ਵਧੀਆ?
ਹਾਂਜੀ ਸਭ ਵਧੀਆ ਨੇ ਤੁਵਾਡੇ ਘਰ ਸਭ ਠੀਕ ਨੇ ਤੁਵਾਡੇ ਮੰਮੀ ਔਰ ਪਾਪਾ?
ਹਾਂਜੀ-ਹਾਂਜੀ ਸਭ ਵਧਿਆ। ਵਧੀਆ ਵਧੀਆ ਮੰਮੀ ਵੀ ਯਾਦ ਕਰ ਰਹੇ ਸੀ ਆਜ ਤੁਵਾਨੂੰ ਕਿੰਨਾ ਚਿਰ ਹੋ ਗਿਆ ਤੁਵਾਡੇ ਨਾਲ ਗੱਲ ਨੀ ਹੋਈ। ਤੇ ਫਿਰ ਮੈਨੂੰ ਮੰਮੀ ਨੇ ਯਾਦ ਦਵਾਇਆ ਕਹਿੰਦੇ ਉਹਨਾਂ ਨੂੰ ਫੋਨ ਕਰ ਤੇ ਨਾਲੇ ਮੈਨੂੰ ਇੱਕ ਦੋ ਤੁਵਾਡੇ ਨਾਲ ਕੰਮ ਵੀ ਸੀ ਤੇ ਮੈਂ ਕਿਹਾ ਚੱਲ ਮੈਂ ਪੁੱਛਾਂ ਹਾਂਜੀ ਤੇ ਮੈਂ ਭੈਣ ਜੀ ਮੈਂ ਨਾ ਆਪਣਾ ਤੁਵਾਡੇ ਆਲੇ ਉੱਧਰ ਆਣਾ ਸੀਗਾ ਮਤਲਬ ਮੈਰਿਜ ਜੇ ਅਗਲੇ ਮਹੀਨੇ ਤੇ ਮੇਰੀ ਕਜ਼ਨ ਦੀ ਏ। ਤੇ ਨਾ ਉਹ ਦੇਖੋ ਵੈਸੇ ਤਾਂ ਮੇਰਾ ਮਨ ਨਹੀਂ ਸੀ ਗਰਮੀ ਕਰਕੇ ਆਣ ' ਤੇ ਪਰਦੇ ਰਿਸ਼ਤੇਦਾਰੀ ਦਾ ਮਾਮਲਾ ਆਣਾ ਪੈਂਦਾ ਹੈਨਾ।
ਰਿਸ਼ਤੇਦਾਰੀ ਤਾਂ ਬਹੁਤ ਜ਼ਰੂਰੀ ਆ ਨਾ।
ਹੈ ਨਾ ਤੇ ਦੇਖੋ ਭੈਣ ਜੀ ਵੀ ਤੁਹਾਡੇ ਉੱਥੇ ਆਪਣਾ ਮੌਸਮ ਕਿਵੇਂ ਜੇਹਾ ਹੈ।
ਸਾਡੇ ਇੱਥੇ ਮੌਸਮ ਤਾਂ ਦੇਖੋ ਗਰਮੀ ਤਾਂ ਬਹੁਤ ਹੈ।
ਅੱਛਾ ਤੇ ਜਿਵੇਂ ਮੰਨ ਲਉ ਆ।
ਕਈ ਵਾਰ ਬਾਰਿਸ਼ ਆ ਜਾਏ ਤਾਂ ਠੰਡਾ ਹੋ ਜਾਂਦਾ, ਠੰਡਕ ਹੋ ਜਾਂਦੀ ਹੈ ਥੋੜੀ।
ਅੱਛਾ- ਅੱਛਾ ਤੇ ਵੈਸੇ ਮਤਲਬ ਗਰਮੀ ਹੈ, ਮਤਲਬ ਬੂਰੀ।
ਗਰਮੀ ਤਾਂ ਬਹੁਤ ਜ਼ਿਆਦਾ ਹੈ, ਏਸੀ ਵੀ ਕੰਮ ਨਹੀਂ ਕਰ ਰਹੇ ਇਸ ਟਾਈਮ।
ਅਰੇ ਮੈਂ ਤਾਂ ਪਤਾ ਕੀ ਸੋਚਿਆ ਸੀ ਮੈਂ ਕਿਹਾ ਚਲੋ ਆਪਾਂ ਇਸ ਵਾਰ ਨਾ ਬਈ ਤੁਹਾਡੇ ਘਰ ਸਟੇਅ ਕਰ ਲਾਂਗੇ ਦੋ- ਤਿੰਨ ਦਿਨ ਕਿਉਂਕਿ ਦੇਖੋ ਵਿਆਹ ਵਾਲੇ ਕਾਰ ਵਿਚ ਨਾ ਬੜੀ ਖਿੱਚਮਿਚ ਹੋਏਗੀ ਤੇ ਮੈਂਨੂੰ ਗਰਮੀ ਬਿਲਕੁਲ ਬਿਲਕੁਲ ਬਰਦਾਸ਼ ਨਈ ਐ ਤੇ ਮੈਨੂੰ ਸੀਗਾ, ਮੈ ਕਿਹਾ ਚੱਲ ਬਈ ਤੋਆਨੁ ਪੁੱਛਾ ਬਈ ਅੱਪਾਂ ਤੁਆਡੇ ਉੱਥੇ ਸਟੇਅ ਕਰ ਲਾਂਗੇ, ਨਾਲੇ ਪਾਜੀ ਨੂੰ ਵੀ ਨੀ ਮਿਲੇ ਕਿੰਨਾ ਟੈਮ ਹੋ ਗੇਆ। ਮੈਂ ਕੇਹਾ ਚੱਲ ਥੋੜਾ ਮਤਲਬ ਬੰਦਾ ਮਿਲ ਲੈਂਦਾ ਏ। ਤੇ ਫੇਰ ਅਪਨਾ ਏ ਸੀ ਹਾਂ, ਮੈਂ ਨਾਲੇ ਨਾ ਤੁਆਡੇ ਹੱਥ ਦੀ ਉ ਵੀ ਖਾਣੀ ਐ, ਤੁਸੀ ਮੈ ਸੁਨੇਆ ਅ ਸਟੋ ਸਟੋਲ ਲਗਾਂਦੇ ਨੇ ਪਾਜੀ, ਚਾਂਪ ਦਾ ਤੇ ਪਨੀਰ ਟਿੱਕੇ ਵਗੈਰੇ ਦਾ ਤੇ ਫੇਰ ਤੁਸੀ ਸਾਨੂੰ ਖਵਾਓ ਅਸੀ ਆਵਾਂਗੇ ਜਦੋ।
ਜਦ ਜਦੋ ਵੀ ਆਓ ਗੇ ਤਾਨੂੰ ਜਰੂਰ ਖਵਾਵਾਂਗੇ।
ਹਾਂਜੀ, ਤੇ ਮੈਂ ਸੁਨੇਆ ਸੀਗਾ ਬਈ ਜੇੜਾ ਤੁਸੀਂ ਸ ਸਮਾਨ ਏ, ਓ ਤੁਸੀਂ ਆਪ ਤਿਯਾਰ ਕਰਦੇ ਓ ਘਰੇ, ਮਤਲਬ ਤੁਸੀਂ ਖੁਦ ਬਣਾਂਦੇ ਓ?
ਹਾਂਜੀ, ਖੁਦ ਬਣਾਨੀ ਆ ਮੈ।
ਤੇ ਫੇਰ ਭੈਣ ਜੀ ਜਿੱਦਾ ਤੁਸੀਂ ਪਨੀਰ ਟਿੱਕਾ ਏ ਓ, ਤੁਸੀ ਕਿਵੇ ਬਣਾਂਦੇ ਓ? ਮਤਲਬ ਕੇੜੇ- ਕੇੜੇ ਮਸਾਲੇ ਯੂਸ ਕਰਦੇ ਓ, ਜਰਾ ਅੱਜ ਨਾ ਮਰੇ ਘਰ ਗੈਸਟਾ ਨੇ ਆਣਾ ਐ। ਤੇ ਮੈ ਕੇਆ ਚੱਲ ਤਾ ਮੈਂ ਫੋਨ ਕਰ ਰਿਹਾ ਸੀ। ਤੇ ਮੰਮੀ ਕੈਂਦੇ ਸੀਗੇ ਬੀ ਓਨਾਂ ਕੋਲ ਪੁੱਛ ਬਈ ਮੇਰੀ ਸਿਸਟਰ ਆ ਰਹੀ ਪੰਜਾਬ ਤੋਂ, ਤੇ ਮੈਂ ਕੇਆ ਚਲ ਅਜ ਨਾ ਪਨੀਰ ਟਿੱਕਾ ਬਨਾਵਾਂਗੇ ਤੇ ਮੈਂ ਕੇਆ ਚੱਲ ਮੈਂ ਤੁਆਡੇ ਕੋਲ ਰੈਸਿਪੀ ਪੁੱਛਾਂ। ਅੱਛਾ, ਵੀ ਮਤਲਬ ਤੁਸੀ ਮੈਨੂੰ ਨਾ ਇੱਕ ਵਾਰੀ ਸਟਾਰਟਿੰਗ ਤੋ ਦੱਸੋ, ਤੇ ਮਤਲਬ ਜਿਵੇ ਮ ਮੰਨ ਲਓ ਹੁਣ ਦਸ ਮੈਂਬਰ ਨੇ, ਦਸ ਮੈਂਬਰ ਦੇ ਹਿਸਾਬ ਨਾਲ ਮੈਂ ਬਣਾਨਾ ਹੋਏ। ਤੇ ਕਿੰਨਾ ਕੁ ਕੇੜਾ ਸਮਾਨ ਲਿਆਵਾ ਮਸਾਲੇ ਵਗੈਰਾ
ਤਿੰਨ ਸੌ ਤਾ ਆਏਗਾ ਈ ਆਏਗਾ, ਪਨੀਰ ਤਾ ਆਏਗਾ ਈ ਆਏਗਾ, ਠੀਕ ਐ।
ਅੱਛਾ, ਤਿੰਨ ਸੌ ਦਾ ਪਨੀਰ ਲੈ ਆਵਾ ਮੈ।
ਹਾਂ, ਤਿੰਨ ਸੌ ਦਾ ਪਨੀਰ ਲੇ ਆਓ, ਔਰ ਉਸ ਤੋ ਬਾਦ ਮਸਾ ਮਸਾਲਾ ਹੋ ਗਿਆ, ਗਰਮ ਮਸਾਲਾ ਹੋ ਗਿਆ, ਰੈਡ ਮਿਰਚ ਹੋ ਗਈ ਨਮਕ ਹੋ ਗਿਆ, ਐ ਤਾ ਦੇਖੋ ਨੋਰਮਲ ਘਰ ਹੁੰਦਾ ਹੀ ਹੁੰਦਾ ਐ।
ਬੇਸਿਕ ਮਸਾਲੇ ਜੇੜੇ ਅੱਪਾ ਘਰ ਚ ਯੂਸ ਕਰਨੇ ਹਾਂ, ਹਨਾ।
ਘਰ ਡੇਲੀ ਯੂਸ ਕਰਨੇ ਆ, ਓਹੀ ਮਸਾਲੇ ਨੇ।
ਅੱਛਾ- ਅੱਛਾ ਮਤਲਬ ਕੁੱਛ ਏੱ‍ਦਾਂ ਦਾ ਨੀ ਐ ਕਿ ਜੇੜਾ ਮਤਲਬ ਸਾਨੂੰ ਕੁਛ ਅਲੱਗ ਲਿਆਣਾ ਪਏ ਬਜਾਰੋ।
ਅਲੱਗ ਨਈ, ਕਸੂਰੀ ਮੇਥੀ ਦੇਖੋ ਹਰ ਇੱਕ ਦੇ ਘਰ
ਦੇਖੋ ਕਸੂਰੀ ਮੇਥੀ ਤਾ ਪਤਾ ਅਸੀਂ ਕੀ ਕਰਨੇ ਆ, ਅਸੀ ਮੇਥੀ ਲਿਯਾ ਕੇ ਤੇ ਅੱਪਾਂ ਆਪ ਓਨੂੰ ਸੁਕਾਨੇ ਆ, ਮਤਲਬ ਅਸੀ ਬਜਾਰੀ ਨਹੀ ਖਾਂਦੇ ਅਸੀਂ ਘਰ ਹੀ ਕਰਨੇ ਆ ਕਸੂਰੀ ਮੇ ਥੀ ਨਾ ਘਰ ਹੀ ਬਨਾਈ ਦੀ ਐ ਅੱਪਾ, ਧੁਪਾਂ ਲਵਾ ਲਈ ਦੀਆ ਦੋ-ਤਿੰਨ
ਪਰ ਹਾਂ।
ਕੁਛ ਨਾ ਸਾਡਾ ਥੋੜਾ ਬਾਲਕਨੀ ਬਣੀ ਦੀ ਏ, ਤੇ ਓਥੇ ਨਾ ਥੋੜੇ ਅੱਪਾ ਪਲਾਂਟਸ ਰੱਖੇ ਦੇ ਨੇ ਨਾ। ਤੇ ਥੋੜੇ ਜੇ ਏਰੀਏ ਚ ਨਾ ਆਸੀ ਧਨੀਆ ਹੋ ਗੇਆ, ਮੇਥੀ ਹੋ ਗਈ, ਪੁਦੀਨਾ ਹੋ ਗੇਆ। ਕਿਉਂਕਿ ਅਸੀਂ ਨਾ ਦੇਖੋ ਪੂਰੀ ਗਰਮੀਆਂ ਚ ਨਾ ਅਸੀ ਪੁਦੀਨੇ ਦੀ ਚਟਨੀ ਕਾਰ ਹੀ ਬਣਾਨੇ ਹਾ, ਤੇ ਚਟਨੀ ਬਗੈਰ ਤੇ ਸਾਡੇ ਕਰ ਕੋਈ ਰੋਟੀ ਵੀ ਨਹੀ ਖਾਂਦਾ ਜੇ।
ਗਰਮੀਆ ਤੇ ਚਟਨੀ ਚੱਲਦੀ ਚੱਲਦੀ ਹੈ, ਹਰ ਇੱਕ ਦੇ ਕਾਰ ਹੁੰਦੀ ਹੈ, ਹਾਂ।
ਮੈਨੂੰ ਸੀਗਾ ਮੈ ਕੇ ਚਲ ਮੈ ਨਾ ਪਨੀਰ ਟਿੱਕੇ ਦਾ ਪੁੱਛਾ ਰੈਸਿਪੀ ਤੇ ਸਿਸਟਰ ਨੇ ਆਣਾ ਏ। ਤੇ ਮੈ ਕਾ ਚੱਲ ਫਿਰ ਤੁਸੀਂ ਅੱਛਾ ਪਨੀਰ ਜਿਵੇ ਮੈਂ ਤੇਨ ਸੌ ਦਾ ਤਿੰਨ ਸੌ ਦਾ ਜਿਵੇ ਦੇਖੋ ਮੈ ਪਨੀਰ ਲੈ ਆਵਾਂਗਾ ਤੇ ਬਾਕੀ ਬੇਸਿਕ ਮਸਾਲੇ ਦੇਖੋ ਸਾਡੇ ਘਰ ਹੈਗੇ ਹੀ ਨੇ ਗਰਮ ਮਸਾਲਾ ਹੋ ਗਿਆ, ਲਾਲ ਮਿਰਚੀ ਵਗੈਰਾ ਤੇ ਫਿਰ ਮੈਨੂੰ ਤੁਸੀਂ ਇਹ ਦੱਸੋ ਜੇੜੀ ਸ਼ਿਮਲਾ ਮਿਰਚ ਵਗੈਰਾ ਹੁੰਦੀ ਏ, ਓ ਤੁਸੀਂ ਬੋਇਲ ਕਰਕੇ ਮਤ ਮਤਲਬ ਬੋਇਲ ਕਰਦੇ ਓ।
ਨਹੀਂ ਕੁਛ ਵੀ ਨਈ ਕੁਛ ਵੀ ਨਹੀਂ ਬੋਇਲ ਨਹੀਂ ਕੁਛ ਨਹੀਂ।
ਅੱਛਾ, ਫਿਰ ਕਿਵੇਂ ਮਤਲਬ?
ਮਤਲਬ ਰੋਸਟ ਕਰਨੇ ਆ ਜਿਵੇਂ ਪੱਠੀ ਚ ਰੋਸਟ ਕਰ ਦਿੱਤਾ। ਤੇ ਨਾ ਪਨੀਰ ਫਰਾਈ ਕਰਨਾ, ਕੁਛ ਵੀ ਨਹੀਂ ਕਰਨਾ। ਸਿਰਫ ਏਦਾਂ ਹੀ ਰੋਸਟ ਕਰ ਕੁਰ ਕੇ ਤੇ ਕਰੀਮੀ ਬਣਾ ਲੇਆ। ਹਾਂਜੀ।
ਕੰਮ ਵਗੈਰਾ ਕਿੱਥੋਂ ਲਿਆਉਦੇ ਹੋ।
ਅਹ ਸਟਕਾਂ ਤਾਂ ਦੇਖੋ ਅਸੀਂ ਆਪਣੀਆਂ ਹੀ ਖ਼ਰੀਦੀਆਂ ਦੇ ਨੇ।
ਅੱਛਾ ਅੱਛਾ ਆਪਣੀਆਂ ਹੀ ਮਤਲਬ ਤੇ ਫਿਰ ਮਤਲਬ ਭਾਜੀ ਦਾ ਕੰਮ ਵਗੈਰਾ ਹੋ। ਹੋ ਜਾਂਦਾ ਸੇਲ ਵਗੈਰਾ ਸਹੀ ਚੱਲਦਾ ਪਿਆ ਭਾਜੀ ਦਾ ਕੰਮ।
ਫਿਲਹਾਲ ਤਾਂ ਦੇਖੋ ਬਹੁਤ ਅੱਛਾ ਚੱਲ ਰਿਹਾ ਬਾਬਾ ਜੀ ਦੀ ਕਿਰਪਾ।
ਦੇਖੋ ਵਧੀਆ ਗੱਲ ਹੈ। ਦੇਖੋ ਅੱਜ ਕੱਲ ਕੰਮ ਨਾਲ ਹੀ ਸਭ ਕੁਛ ਹੈ। ਕੰਮ ਕਾਰ ਸਹੀ ਚੱਲਦੇ ਰਹਿਣ ਤੇ ਬਸ ਆਪੇ ਘਰ ਪਰਿਵਾਰ ਚੱਲਦੇ ਰਹਿੰਦੇ ਦੇਖੋ।
ਬਾਬਾ ਜੀ ਦੀ ਕਿਰਪਾ ਨਾਲ ਕੰਮ ਬਹੁਤ ਅੱਛਾ ਹੈ।
ਤੇ ਫਿਰ ਮੈਂ ਹੁਣ ਆਉਣਾ ਤੁਹਾਡੇ ਘਰ ਜੇ ਕੁਛ। ਹਾਂ ਨਹੀਂ ਜਿਵੇਂ ਹੁਣ ਮੈਂ ਆਉਣਾ ਏ ਜੇ ਤੁਸੀਂ ਕੁਛ ਮੰਗਵਾਉਣਾ ਨਾ ਸਾਡੇ। ਇਧਰੋਂ ਦੀ ਮੰਨ ਲਓ ਕੋਈ ਵੀ ਸਮਾਨ ਤੁਸੀਂ ਬੇਚਿਜਕ ਹੋ ਕੇ ਮੈਨੂੰ ਦੱਸੋ ਤੇ ਮੈਂ। ਜ਼ਰੂਰ ਲੈ ਕੇ ਆਵਾਂਗਾ ਮੰਨ ਲਓ ਜਿਵੇਂ ਪਿੱਛੇ ਜੀ ਨਾ ਤੁਹਾਡੀ ਸਿਸਟਰ ਨੇ ਮੇਰੇ ਕੋਲ ਟੋਸਟਰ ਮੰਗਇਆ ਸੀ ਬਰੈਡ। ਟੋਸਟ ਕਰਨ ਵਾਲਾ ਹੈ ਹੈਨਾ। ਤੇ ਉਹ ਮੈਨੂੰ ਦਾ ਫੋਨ ਵੀ ਆਇਆ ਕਹਿੰਦੀ ਬੜਾ ਅੱਛਾ ਲੱਗਿਆ ਤੇ ਜੇ ਮੈਂ ਕਿਹਾ ਤੁਸੀਂ ਮੰਗਵਾਣਾ ਤੇ। ਤੁਸੀਂ ਮੈਨੂੰ ਦੱਸ ਦੋ ਮੈਂ ਤੁਹਾਡੇ ਤੁਹਾਡੇ ਲਈ ਵੀ ਲੈਵਾਂਗਾ ਟੋਸਟਰ ਵਗੈਰਾ ਜਿਵੇਂ ਹਨਾ।
ਕੋਈ ਕੋਈ ਗੱਲ ਨਹੀਂ ਵੀਰ ਜੀ ਜਦੋਂ ਮੈਨੂੰ ਹੋਏਗਾ ਨਾ ਤੁਸੀਂ ਆਓਗੇ ਤਾਂ ਮੈਨੂੰ ਕੋਲ ਕਰ ਲੈਣਾ। ਤੁਹਾਡੇ ਕੋਲ ਜ਼ਰੂਰ ਮੰਗਵਾਵਾਂਗੀ ਠੀਕ ਹੈ ਜੇ ਤੁਸੀਂ ਜਦੋਂ ਵੀ। ਵੀ ਆਓਗੇ ਤੁਹਾਡਾ ਆਉਣਾ ਹੋਏਗਾ ਤੁਸੀਂ ਨਾਲ ਲੈ ਕੇ ਆਇਓ।
ਹਾਂ ਤੇ ਬਸ ਨਾ ਤੁਸੀਂ ਇੱਕ ਕੰਮ ਕਰਿਓ ਭੈਣ ਜੀ ਤੁਸੀਂ ਨਾ ਉਹ ਮੰਗ ਕੇ ਰੱਖ। ਮੇਰੇ ਵਾਸਤੇ ਨਾ ਇੱਕ ਤਾਂ ਸਟਕਾਂ ਮੰਗਵਾ ਦਿਓ ਮੈਨੂੰ ਜਿਹੜੀਆਂ ਮਤਲਬ ਜਿਹਦੇ ਵਿੱਚ ਆਪ।
ਜੋ ਰੋਸਟ ਕਰਨੇ ਆ ਕੋਈ ਗੱਲ ਨੀ ਜਦੋਂ ਤੁਸੀਂ ਆਏ ਗੇ। ਤੁਹਾਨੂੰ ਮੈਂ ਮੰਗਵਾ ਕੇ ਦਵਾਂਗੀ ਠੀਕ ਹੈ।
ਹਾਂਜੀ ਹਾਂਜੀ ਤੇ ਫਿਰ ਭੈਣ ਜੀ ਜਿਵੇਂ ਪਨੀਰ ਟਿੱਕੇ ਦੇ ਨਾਲ ਨਾਲ ਤੁਸੀਂ ਕਿਹੜੀ ਵਰਾਇਟੀ ਰੱਖ। ਕਿਦੀ ਆਪਣਾ ਸ਼ੋਪ 'ਤੇ ਸਟੋਰ 'ਤੇ।
ਟਿੱਕੇ ਦੇ ਨਾਲ ਹੈ ਮਲਾਈ ਚਾਪ ਹੋ ਗਈ। ਔਰ ਮਸ਼ਰੂਮ ਮਸ਼ਰੂਮ ਟਿੱਕਾ ਹੋ ਗਿਆ। ਹੋਰ ਮਸ਼ਰੂਮ ਹੋ ਗਏ।
ਕਿ ਬਣਾਉਂਦੇ ਹੋ।
ਨਹੀਂ ਮਸ਼ਰੂਮ ਦਪਲੈਕਸ ਨਹੀਂ ਬਣਾਉਂਦੇ। ਮਲਾਈ ਚਾਂਪ ਹੋ ਗਈ ਅਫਗਾਨੀ ਚਾਂਪ ਹੋ ਗਈ।
ਮਤਲਬ ਇਹ ਤਾਂ ਦੇਖੋ ਬੇਸਿਕ ਹੀ ਨੇੇ ਜਿੜੀਆਂ ਆਮ ਪਰ ਮੈਂ ਸੁਣਿਆ। ਕਿ ਤੁਹਾਡਾ ਨਾਮ ਬੜਾ ਮਸ਼ਹੂਰ ਐ ਬਾਈ ਲੁਧਿਆਣੇ ਵਾਲਿਆਂ ਦੀ ਚਾਂਪ ਲੁਧਿਆਣੇ ਵਾਲੇ ਸਰਦਾਰ ਜੀ ਦੀ ਚਾਂਪ। ਅਤੇ ਮਤਲਬ ਆਪਾਂ ਤ ਮਤਲਬ ਤੁਸੀਂ ਮਤਲਬ ਮੇਨ ਪ੍ਰੋਪਰ ਪੰਜਾਬ ਤੋਂ ਹੀ ਹੋ ਕੀ?
ਹਾਂਜੀ।
ਮੈਂ ਕਿਹਾ ਤੁਸੀਂ ਪ੍ਰੋਪਰ ਪੰਜਾਬ ਤੋਂ ਹੈਗੇ ਔ?
ਹਾਂਜੀ-ਹਾਂਜੀ ਅਸੀਂ ਪੰਜਾਬ ਤੋਂ ਈ ਆ।
ਅੱਛਾ ਅੱਛਾ ਤਾਂ ਹੀ ਫੇਰ ਤੁਸੀਂ ਆਪਣੇ ਸਟੋਰ ਦਾ ਨਾਮ ਨਾ ਲੁਧਿਆਣੇ ਆਲੇ ਚਾਂਪ ਸਰਦਾਰ ਜੀ ਨਾਮ ਤੋਂ ਤੁਸੀਂ ਕੀਤਾ ਦਾ ਮੈਂ ਤੁਹਾਡੀਆਂ ਰੀਲਸ ਵੀ ਬੜੀ ਦੇਖੀਆਂ ਨੇ। ਪਿੱਛੇ ਜੀ ਤੁਸੀਂ ਪ੍ਰਮੋਸ਼ਨ ਵੀ ਕਰਵਾਆ ਹੋਣਾ ਐ ਹਨਾ।
ਹਾਂਜੀ ਇੱਕ ਵਾਰ ਕਰਵਾਇਆ ਸੀਗਾ ਉਹ ਵੀ ਕਿਸੇ ਕੋਲ ਕਰਵਾਇਆ ਸੀ ਉਹ ਸਹੀ ਤਰੀਕੇ ਨਾਲ ਨੀ ਕਰਕੇ ਗਿਆ।
ਅੱਛਾ, ਤੇ ਫਿਰ ਦੇਖੋ ਭੈਣ ਜੀ ਪੈਸੇ ਤਾਂ ਉਹਨੇ ਲੱਲੇ ਹੋਣੇ ਨੇ ਤੁਹਾਡੇ ਕੋਲੋ।
ਪੈਸੇ ਤਾਂ ਪੂਰੇ ਲੈਂਦੇ ਨੇ ਹਾਂ।
ਵੈਸੇ ਮੈਂ ਤੁਹਾਨੂੰ ਇਕ ਗੱਲ ਕਵਾ ਵੈਸੇ ਨਾ ਅੱਜ-ਕੱਲ੍ਹ ਨਾ ਟਰੈਂਡ ਹੀ ਹੋ ਗਿਆ ਜੀ ਸੋਸ਼ਲ ਮੀਡੀਆ ਦਾ। ਅੱਜ ਕੱਲ ਲੋਕੀ ਨਾ ਸ਼ੋਸ਼ੇਬਾਜ਼ੀ ਵੇਖ ਕੇ ਫਿਰ ਆਂਦੇ ਜਾਂਦੇ ਨੇ ਦੁਕਾਨਾਂ ਤੇ। ਕੁਆਲਿਟੀ ਨੀ ਦੇਖਦੇ, ਹੁਣ ਸਾਡੇ ਇੱਥੇ ਵੀ ਦੋ ਤਿੰਨ ਦੁਕਾਨਾਂ ਨੇ ਬੜੀਆਂ। ਫੇਮਸ ਨੇ ਬਹੁਤ ਫੇਮਸ, ਤੇ ਉਹਦੇ ਉਹ ਉੱਥੇ ਵੀ ਲੋਕ ਨਾ ਪਹਿਲੇ ਪ੍ਰਮੋਸ਼ਨ ਕਰਾਦੇ ਨੇ ਅਸੀਂ ਲੋਕ ਮਤਨਬ ਮੇਰਾ ਹੀ ਲਾ ਲਓ ਤੁਸੀਂ। ਪਿੱਛੇ ਸਾਡੇ ਇੱਥੇ ਇੱਕ ਨਵਾਂ ਜਿਹਾ ਸਟੋਰ ਖੁੱਲਿਆ ਸੀ, ਤੇ ਮੈਨੂੰ ਪਤਾ ਲੱਗਿਆ ਵੀ ਕਾਠੀ ਰੋਲ ਖੁੱਲ੍ਹੇ ਆ। ਤੇ ਮੈਂ ਇੱਦਾਂ ਦਾ ਦੇਖੋ ਮੈਂ ਗਿਆ ਨੀ ਹਨਾ ਫਿਰ ਦੋ ਥੋੜ੍ਹੇ ਦਿਨ ਬੀਤ ਤੇ-ਤੇ, ਮੈਂ ਨਾ ਇਕ ਐਡ ਦੇਖੀ ਸੀਗੀ ਓਦੇ ਤੇ ਇੰਸਟਾਗ੍ਰਾਮ ਤੇ, ਤੇ ਓਦੇ ਵਿੱਚ ਓਨਾਂ ਨੇ ਔਫਰ ਲਗਾਇਆ ਦਾ ਸੀ ਓਦੇ ਕਰ ਕਿ, ਮੈਂ ਗਿਆ ਮੈਂ ਕੈਨਾ, ਭੈਨ ਜੀ ਓੱਥੇ ਤੇ ਪੈਰ ਰੱਖਣ ਦੀ ਜਗ੍ਹਾ ਨੀ ਸੀ ਏਨੀ ਰਸ਼ ਏਨਾਂ ਰਸ਼, ਜਿੱਦਾਂ ਕਿ ਓਹ ਫ੍ਰਰੀ ਸੇਵਾ ਲਾਈ ਦੀ ਜਿਵੇਂ।
ਅੱਛਾ, ਅਸੀਂ ਦੇਖੋ ਸੱਚਾਈ ਗੱਲ ਦਸੀਏ ਅਸੀਂ ਔਫਰ ਨੀ ਰੱਖਦੇ ਇਸ ਕਰਕੇ ਨੀ ਰੱਖਦੇ, ਕਿਉਕਿ ਦੇਖੋ ਔਫਰ ਰੱਖਾਂਗੇ ਤਾਂ ਫਿਰ ਅਸੀਂ ਅੱਛੀ ਚੀਜ਼ ਨੀ ਦੇ ਪਾਵਾਂਗੇ।
ਹਾਂ
ਅੱਜ-ਕੱਲ੍ਹ ਪਤਾ ਕੀ ਕਰ ਰੇ ਨੇ, ਅੱਛੀ ਚੀਜ਼ ਦੇ ਰੇ ਨੇ ਮਤਲਬ ਬੇਕਾਰ ਚੀਜ਼ ਖਵਾ ਰੇ ਨੇ ਤੇ ਔਫਰ ਰੱਖ ਰੇ ਨੇ। ਓਦੇ ਵਿੱਚ ਨਾ ਕੋਈ ਟੇਸਟ ਐ, ਨਾ ਕੁਛ ਐ।
ਕੋਈ ਔਫਰ ਰੱਖਦਾ ਨਾ ਤਾਂ ਉਹ ਆਪਣਾ ਪੈਲੇ ਫੈਦਾ ਵੇਖਦਾ ਅਗਰ ਮੰਨ ਲਓ ਕਿਸੇ ਨੇ ਕੋਮਬੋ ਰੱਖਿਆ। ਤੇ, ਅਪਾਂ ਲੋਕ ਕੀ ਸੋਚਨੇ ਆ ਕਿ ਯਾਰ ਓ ਸਸਤਾ ਸਮਾਨ ਦੇ ਰਿਆ ਹਨਾ। ਪਰ ਐਸਾ ਕੁਛ ਨੀ ਹੁੰਦਾ ਅਗਰ ਆਪਾਂ ਡੀਪਲੀ ਥੋੜ੍ਹਾ ਆਪਾਂ ਐਨਾਲਾਈਜ਼ ਕਰੀਏ ਨਾ ਤੇ ਸਾਨੂੰ ਓ ਚੀਜ਼ ਦੀ ਓ ਕੁਆਲਟੀ ਨੀ ਮਿਲ ਰੀ ਜੋ ਚੀਜ਼ ਅਪਾਂ ਡਿਜ਼ਰਵ ਕਰਨੇ ਆ ਖਾਣਾ-ਪੀਣਾ ਹੈ ਨਾ।
ਹੁਣ ਸਾਡਾ ਐ ਹੁੰਦਾ ਅਸੀਂ ਓ ਚੀਜ਼ ਦੇੰਨੇ ਆ, ਕਿ ਬਈ ਦੇਖੋ ਜਿਨੂੰ ਟੇਸਟ ਲੱਗ ਗਿਆ ਓ ਤਾਂ ਆਏਗਾ ਹੀ ਆਏਗਾ।
ਅਰੇ ਮੈਂ ਨਾ ਤੁਹਾਡੀ ਬੜਾ ਨਾਮ ਸੁਨਿਆ ਸੀ, ਮੈਂ ਬੋਤ ਸੁਨਿਆ। ਮੈਂ ਬੋਤ ਸੁਣਿਆ ਸੀਗਾ ਤੇ ਫੇਰ ਮੈਨੂੰ ਮੈਂ ਕੇਹਾ ਕਿ ਬਈ ਮੈਂ ਏਸ ਵਾਰ ਜਾਣਾ ਤੇ ਮੈਂ ਜ਼ਰੂਰ ਮਤਲਬ ਤੁਹਾਡੇ ਓੱਥੇ ਖਾਣਾ ਭਾਜੀ ਕੋਲ ਫੇਰ ਅੱਜ ਗੈਸਟ ਆ ਰੇ ਸੀ ਫਿਰ ਮੰਮਾ ਕਹਿਦੇ ਕਿ ਤੂੰ ਫੋਨ ਕਰਕੇ ਪੁੱਛ ਲੈ ਬਈ ਮੰਗਾ ਲੈ ਓੱਨਾਂ ਕੋਲ
ਅੱਛਾ-ਅੱਛਾ ਕੋਈ ਨੀ ਜਦੋਂ ਵੀ ਤੁਸੀਂ ਆਓਗੇ ਤੇ ਤੁਹਾਨੂੰ ਜ਼ਰੂਰ ਖਿਲਾਵਾਂਗੇ ਜ਼ਰੂਰ
ਹਾਂਜੀ, ਹਾਂਜੀ। ਹੋਰ ਸੁਣਾਓ? ਤੇ ਅਪਾਂ ਜਿਵੇਂ ਤੁਸੀਂ ਮਸ਼ਰੂਮ ਡੁਬਲੈਕਸ ਹੋ ਗੇ ਹੇਨਾ ਏ ਤਾਂ ਚਲੋ ਤੁਸੀਂ ਨੀ ਬਨਾਂਦੇ, ਤੇ ਜੇੜੇ ਤੁਸੀਂ ਮਸ਼ਰੂਮ ਟਿੱਕਾ ਬਣਾਦੇ ਔ ਹੈ ਨਾ ਮਲਾਈ ਚਾਂਪ ਹੋਗੀ, ਤੇ ਏਨਾਂ ਵਿੱਚ ਜਿਹੜੀ ਤੁਸੀਂ, ਅ ਮਲਾਈ ਏ ਮਤਲਬ ਕਰੀਮ ਸੋਰੀ ਹੈਨਾ, ਤੇ ਤੁਸੀਂ ਅਮੂਲ ਦੇ ਕਰ੍ਰੀਮ ਯੂਜ ਕਰਦੇ ਹੋ।
ਹਾਂਜੀ, ਫਰੈਸ਼ ਅਮੂਲ ਦੀ ਕਰੀਮ ਯੂਜ ਕਰਨੇ ਆ ਅਸੀਂ
ਅੱਛਾ, ਅੱਛਾ ਹਾਂ ਓਦੇ ਨਾਲ ਤੇ ਟੇਸਟ ਹੀ ਬੜਾ ਅੱਛਾ ਆਦਾ ਹੈ ਨਾ।
ਓਦੇ ਨਾਲ ਤਾਂ ਇੱਕ ਤਾਂ ਟੇਸਟ ਆੱਂਦਾ, ਇਸ ਸਭ ਤੋਂ ਵੱਡੀ ਗੱਲ ਹੈ, ਕਿ ਮਸਾਲੇ ਅੱਛੇ ਯੂਜ ਕਰੋਗੇ ਤਾਂ ਟੇਸਟ ਆਏਗਾ।
ਹਾਂਜੀ, ਹਾਂਜੀ ਐ ਗੱਲ ਤੁਸੀਂ ਸਹੀ ਕੀਤੀ ਭੈਣ ਜੀ।
ਠੀਕ ਏ, ਜਿਤਨਾ ਅੱਛਾ ਮਸਾਲਾ ਪਾਓਗੇ ਉਤਨਾ ਅੱਛਾ ਟੇਸਟ ਆਏਗਾ, ਜੇ ਤੁਸੀਂ ਲੋਕਲ ਕੰ ਕੰਪਨੀ ਦੇ ਮਸਾਲੇ ਰੱਖੋਗੇ, ਤੇ ਓਦੇ ਨਾਲ ਕੋਈ ਟੇਸਟ ਨੀ ਹੈ ਤੁਹਾਡਾ
ਹਾਂ
ਜਿਤਨਾ ਅੱਛਾ ਕੰਪਨੀ ਦੇ ਮਸਾਲੇ ਐਮ ਡੀ ਐਚ ਮਸਾਲਾ ਹੋ ਗਿਆ।
ਹਾਂਜੀ, ਹਾਂਜੀ
ਹੋ ਗੇ ਨਾ ਮਸਾਲੇ, ਏਦੇ ਨਾਲ ਟੇਸਟ ਅੱਛਾ ਆਂਦਾ। ਤੇ ਦੇਖੋ ਫਰੈਸ਼ ਚੀਜ਼ ਰੱਖੋਗੇ, ਤੇ ਫਰੈਸ਼ ਹੀ ਅੱਛਾ ਲੱਗੇਗਾ, ਹੋਰ ਕੋਈ ਆਏਗਾ ਵੀ
ਆਪਾ ਆਏ ਸੀ ਨਾ ਓਧਰ, ਤੇ ਤਾਂ ਨਾ ਭਾਜੀ ਨੀ ਕਰਦੇ ਦੇ ਸੀ ਨੀ ਤੇ, ਮੈਂ ਨਾ ਤੁਹਾਡੇ ਨਾਲ ਜਿੱਥੇ ਭਾਜੀ ਹੋਣਾ ਸ਼ੋਪ, ਆਪਣਾ ਲਗਾਂਦੇ ਏ ਨਾ ਸਟੋਰ ਨਾਲ ਇਕ ਦੁਕਾਨ ਸੀਗੀ ਪਹਿਲੇ ਉਹ ਵੀ ਸਰਦਾਰ ਭਾਜੀ ਸੀ ਆਪਣੇ ਓਨਾਂ ਕੋਲ ਆਪਾਂ ਬਹੁਤ ਵਾਰ ਖਾ ਬਟ ਹੁਣ ਆਪਾਂ ਕਿੰਨੇ ਸਾਲਾਂ ਤੋਂ ਨਾ ਆਏ ਨੀ, ਤੇ ਹੁਣ ਬਸ ਮੈਰਿਜ ਤੇ ਆਣਾ ਪੈ ਰਿਆ ਵੇ ਥੋੜਾ ਜ਼ਰੂਰੀ ਏ, ਓ ਵੀ ਤੁਹਾਨੂੰ ਦੱਸਆ ਵੇ ਮਤਲਬ ਰਿਸ਼ਤਾ ਰਿਸ਼ਤੇਦਾਰੀ 'ਚ ਫੇਰ ਆਣਾ -ਜਾਣਾ ਪੈਂਦਾ, ਤੇ ਮੈਨੂੰ ਐ ਸੀ ਮੈਂ ਕਿਹਾ ਚੱਲ ਹਾਂ, ਮੈਂ ਕਿਹਾ ਚੱਲ ਇਕ ਤੇ ਆਪਾਂ ਤੁਹਾਡੇ ਏੱਥੇ ਸਟੇ ਕਰ ਲਾਗੇ, ਇੱਕ ਮੈਂ ਕਹਾ ਮੈਂ ਨਾ ਭਾਜੀ ਦੇ ਹੱਥ ਦੀ ਜ਼ਰੂਰ ਖਾਂਣੀ ਹ ਚਾਪ ਤੇ ਪਨੀਰ ਟਿੱਕਾ
ਕੋਈ ਨੀ ਤੁਸੀਂ ਵੀਰ ਜੀ ਆਓ ਤੁਹਾਨੂੰ ਜ਼ਰੂਰ ਖਿਲਾਵਾਂਗੇ ਅਸੀਂ।
ਹੈ ਨਾ ਮੈਂ ਫਿਰ ਨਾ ਮੇਰੀ ਗੱਲ ਸੁਣੋ ਅਗਲੇ ਮਹੀਨੇ ਨਾ ਸਾਡੀ ਟਿਕਟਾਂ ਬੁੱਕ ਨੇ। ਤੇ ਆਪਣਾ ਪੱਚੀ ਤਰੀਕ ਦੀਆਂ ਅਤੇ ਆਪਾਂ ਪੱਚੀ ਨੂੰ ਸ਼ਾਮ ਨੂੰ ਹੀ ਪਹੁੰਚ ਜਾਂਗੇ ਹਨਾ। ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕੋਲ ਕਰ ਦਾਂਗੇ ਤੁਸੀਂ ਆ ਜਇਓ ਲੈਣ।
ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ ਸਤਿ ਸ਼੍ਰੀ ਅਕਾਲ।
ਠੀਕ।